ਹੈਲੋ,
ਸਾਸਰੀਕਾਲ ਜੀ
ਹੈਲੋ ਸਾਸਰੀਕਾਲ ਜੀ
ਸਾਸਰੀਕਾਲ ਜੀ, ਹੋਰ ਕੀ ਹਾਲ ਚਾਲ ਹੈ?
ਹਾਂਜੀ, ਠੀਕ- ਠਾਕ ਤੁਸੀਂ ਸੁਣਾਓ ਭੈਣ ਜੀ ਕੀ ਹਾਲ ਹੈ ਤੁਹਾਡਾ?
ਹਾਂਜੀ, ਅਸੀਂ ਵੀ ਠੀਕ ਹਾਂ ਭੈਣ ਜੀ, ਕੀ ਕਰ ਰਹੇ ਸੀ
ਬਸ ਕੰਮ- ਕੁਮ ਲੱਗੇ ਸੀਗੇ। ਹੋਰ ਤੁਸੀਂ ਸੁਣਾਓ ਘਰ ਸਭ ਠੀਕ- ਠਾਕ ਤੁਹਾਡੇ?
ਹਾਂਜੀ ਹਾਂਜੀ ਘਰ ਸਭ ਠੀਕ ਠਾਕ ਹੈ।
ਹਾਂਜੀ ਹੋਰ ਸੁਣਾਓ ਹਾਂਜੀ ਜੀ ਸ਼ਾਮ ਚਾਹ ਪਾਣੀ ਵੀ ਹੋ ਗੀ
ਚਲੋ ਚੰਗੇ ਹੈ ਤਾਂ ਕੰਮ ਹੀ ਹੈ ਦੇਖੋ।
ਹਾਂਜੀ
ਅੱਛਾ ਭੈਣ ਜੀ ਮੈਂ ਨਾ ਇੱਕ ਗੱਲ ਪੁੱਛਣੀ ਸੀ, ਤੁਸੀਂ ਸਾਡੇ ਨਾ ਕੱਲ ਮਤਲਬ ਕੱਲ ਮਹਿਮਾਨ ਆ ਰਹੇ ਹੈ ਤੁਸੀਂ ਮੈਨੂੰ ਸਲਾਹ ਦੱਸੋ ਮੈ ਕੀ ਵੇ ਕੀ ਚੀਜ਼ ਬਣਾਵਾ ਉਹਨਾਂ ਵਾਸਤੇ ਨਾ ਕੀ ਰੋਟੀ ਰੋਟੀ ਤਿਆਰ ਕਰਾਂ, ਤਾਂ ਤੁਸੀਂ ਵੀ ਉਹ ਦੱਸੋ ਮੈਨੂੰ ਥੋੜਾ ਜਿਹਾ, ਮੈਂ ਕਿਹਾ ਚਲੋ ਭੈਣ ਜੀ ਨੂੰ ਪੁੱਛ ਫੋਨ ਕਰਿਏ।
ਹਾਂਜੀ। ਚੰਗਾ ਕੀਤਾ ਤੁਸੀਂ ਫੋਨ ਕਰ ਲਿਆ ਜੀ।
ਹਾਂ। ਪਤਾ ਲੱਗ ਜਾਂਦਾ ਨਾ, ਦੋ ਬੰਦੇ ਹੋਣ, ਉਹਨਾਂ ਤੋਂ ਬੰਦਾ ਰਾਏ ਲੈ ਲਏ ਨਾ ਉਹਨਾਂ ਦੀ।
ਹਾਂਜੀ। ਬਿਲਕੁਲ ਜੀ, ਬਿਲਕੁਲ। ਹਾਂਜੀ ਤੇ ਸਭ ਸ ਜ਼ਿਆਦਾਤਰ ਤਾਂ ਨਾ ਮਹਿਮਾਨ ਆ ਉਹ ਚੰਗੀ ਪਸੰਦ ਕਰਦੇ ਨੇ। ਰਾਜਮਾਂ ਚਾਵਲ ਹੋ ਗਏ, ਸ਼ਾਹੀ ਪਨੀਰ ਹੋ ਗਿਆ। ਇਹ ਚੀਜ਼ਾਂ ਨਾ ਪਸੰਦ ਕਰਦੇ ਨੇ।
ਹਾਂਜੀ ਇਹ ਤੇ ਹੈ।
ਹਾਂਜੀ। ਤੇ ਰਾਜਮਾਂ ਵੀ ਵਧੀਆ ਡਿਸ਼ ਗਿਨੀ ਜਾਂਦੀ ਏ ਜਾਂ ਮਲਾਈ ਕੋਫ ਤਾ ਹੋ ਗਿਆ। ਉਹ ਚੀਜ਼ਾਂ ਪਸੰਦ ਕਰਦੇ ਨੇ ਜ਼ਿਆਦਾ ਤਰ ਸਾ
ਹਾਂਜੀ-ਹਾਂਜੀ, ਇਹ ਤੇ ਹੈ।
ਹਾਂਜੀ, ਰਾਜਮਾਂ ਵੀ ਨਾ ਹਾਂਜੀ ਰਾਜਮਾਂ ਤਾਂ ਰਾਤੀ ਪਿਓਕੇ ਰੱਖ ਦਿੰਦੇ ਆ ਪਾਣੀ ਦੇ ਵਿੱਚ ਤੇ ਸਵੇਰੇ ਘੱਟੋ ਘੱਟ ਇਹਨੂੰ ਚਾਰ ਪੰਜ ਘੰਟੇ ਤਾਂ ਭਿਓ ਕੇ ਰੱਖਦੇ ਹੀ ਆ ਜੇ ਰਾਤ ਭਿਉਂਕੇ ਰੱਖਦੇ ਤੇ ਸਵੇਰੇ ਬਣਾ ਲੈਣੇੇ ਅਗਰ ਦੁਪਹਿਰੀ ਬਣਾਣੇ ਆ ਤਾਂ ਸਵੇਰੇ ਫੇਰ ਆਪਾ ਭਿਉਂ ਕੇ
ਹਾਂ ਹ ਹਾਂਜੀ ਜੇ ਦੁਪਹਿਰੇ ਬਣਾਣ ਸਵੇਰੇ ਸੇੜ ਲਿਆ ਬੰਦਾ ਨਹੀਂ ਤਾਂ ਸਵੇਰੇ ਬਣਦਾ ਰਾਤੀ ਸੇੜ ਕੇ ਰੱਖ
ਹਾਂਜੀ ਤੇ ਉਹਨੂੰ ਫੇਰ ਪੰਦਰਾਂ ਵੀਹ ਮਿੰਟ ਉਬਾਲ ਦੇ ਨੇ ਸੀਟੀਆਂ ਵਜਾ ਕੇ ਥੋੜੀ ਜਿਹੀਆਂ ਤਿੰਨ ਚਾਰ ਪੰਜ ਸੀ ਸੀਟੀਆਂ ਵਜਾ ਕੇ ਫ਼ੇਰ ਉਹਨੂੰ ਥੋੜਾ ਜਿਹਾ ਸਟੀਮ ਚ ਥੋੜੀ ਦੇਰ ਰੱਖ ਦੇਣਾ ਹੈਗੇ ਹਲਕੀ ਗੈਸ ਤੇ ਸਟੀਮ ਚ ਥੋੜੇ ਬੰਦੇ ਰਹਿਣਗੇ ਫੇਰ ਨਾ ਉਹ ਰਾਜਮਾਂ ਬਣਾ ਦੇਣਾ ਟੇਸਟ ਬੜਾ ਵਧੀਆ ਆਉਂਦਾ ਹੈ ਜਦੋਂ ਆਪਾਂ ਹੋਲੀ ਗੈਸ ਤੇ ਨਾ ਸਿੰਮ ਤੇ
ਹਾਂ ਸੀਮ ਗੈਸ ਦੇ ਕਰਕੇ ਕੋਈ ਵੀ ਚੀਜ਼ ਘੜੇ ਜਿੱਥੋਂ ਕੜੀ ਵੀ ਹੈ ਸੀਮ ਗੈਸ ਦੇ ਕਰਕੇ ਕੋਈ ਚੀਜ਼ ਘੜੇ ਬਹੁਤ ਸਵਾਦ ਆਉਂਦਾ ਉਹਦਾ ਹ
ਉਹ ਉਹਦਾ ਸਵਾਦ ਹੀ ਵੱਖਰਾ ਆਉਂਦਾ ਹੈ ਫੇਰ ਨਾਲ ਨਾਲ ਇੱਕ ਇੱਕ ਪਾਸੇ ਮਸਾਲਾ ਤਿਆਰ ਕਰ ਲੈਂਦੇ ਆ ਸਾਰਾ ਲਸਣ, ਅਦਰਕ, ਹਿੰਗ ਰਾਜਮਾਂ ਮਸਾਲਾ ਐਮ ਡੀ ਐਚ ਦਾ ਵੱਖਰਾ ਆਉਂਦਾ ਨਾ ਰਾਜਮਾਂ ਮਸਾਲਾ ਉਹ ਚੀਜ਼ਾਂ ਲੈ ਕੇ ਹਾਂਜੀ ਹਿੰਗ ਦਾ ਵੀ ਨਾ ਤੜਕਾ ਲਾਣੇ ਉਹਦਾ ਅਨੋਖਾ ਹੀ ਨਾਲ ਵਿੱਚ ਨਾ
ਹਾਂ ਹਾਂਜੀ ਟੇਸਟ ਵੀ ਆਦਾ ਦੇਖੋ ਪੇਟ ਵਾਸਤੇ ਵੀ ਠੀਕ ਹੁੰਦੀ ਹੈ ਨਾ ਰਾਜਮਾ ਵਾਈ ਵਾਧ ਹੁੰਦੇ ਆ ਕਹਿੰਦੇ ਕਈ ਲੋਕੀ
ਹਾਂਜੀ ਕਈਆਂ ਨੂੰ ਨਹੀਂ ਪਚਦੇ ਹੈਗੇ ਕਈ ਖਾ ਕੇ ਨਾ ਪੇਟ ਦਰਦ ਹੋਣ ਲੱਗ ਜਾਂਦਾ ਰਾਜਮ ਖਾ ਕੇ
ਹਾਂ ਤਾਂ ਕਹਿੰਦੇ ਹਿੰਗ ਪਾਗ ਮਤਲਬ ਠੀਕ ਰਹਿਣਦਾ ਪੇਟ ਵਾਸਤੇ ਅੱਛੀ ਹੁੰਦੀ ਆ
ਹਾਂਜੀ ਉਹ ਫੇਰ ਵਧੀਆ ਰਹਿੰਦਾ ਹੈ ਫੇਰ ਸਭ ਤੋਂ ਪਹਿਲਾਂ ਹਿੰਗ ਦਾ ਥੋੜਾ ਤੜਕਾ ਲਾ ਲਈਦਾ ਫੇਰ ਸਾਰੇ ਜੀਰਾ, ਮਸਾਲਾ, ਸੁੱਕਾ ਧਨੀਆ ਇਹ ਚੀਜ਼ਾਂ ਪਾ ਕੇ ਪਿਆਜ, ਟਮਾਟਰ, ਲਸਣ, ਅਦਰਕ ਸਾਰਾ ਗ੍ਰਾਇੰਡ ਕਰਕੇ ਮਿਕਸੀ ਦੇ ਵਿੱਚ ਫੇਰ ਉਹਨੂੰ ਉਹਦੇ ਨਾਲ ਤੜਕਾ ਲਾਉਦੇ ਹਾਂ ਅਸੀ ਕੜਾਹੀ ਚ ਵੱਖਰਾ ਫੇਰ ਉਹਨੂੰ ਉਹ ਵੀ ਨਾ ਹਾਂਜੀ ਸਿੰਮ ਗੈਸ ਤੇ ਹੌਲੀ ਹੌਲੀ
ਹਾਂਜੀ ਹਾਂ ਜਿਹੜਾ ਹਾਂ ਮਲਸੀਅਮ ਗੈਸ ਤੇ ਜਿਹੜਾ ਲ ਦਾ ਰਹੇਗਾ ਨਾ ਕਾਫੀ ਮਤਲਬ ਟੇਸਟ ਆਉਂਦਾ ਤੜਕੇ ਵਿੱਚ ਵੀ ਬਹੁਤ ਟੇਸਟ ਆਉਂਦਾ ਮੈਸ ਕਰਦੋ
ਹਾਂਜੀ ਫਿਰ ਉਹ ਏਦਾਂ ਬਣਦਾ ਰਹਿੰਦਾ ਹੈ ਉਸ ਤੋਂ ਬਾਅਦ ਉਹਨੂੰ ਥੋੜ੍ਹਾ ਜਿਹਾ ਪਾਣੀ ਦਾ ਤੜਕਾ ਪਾਣੀ ਪਾ ਕੇ ਵਿੱਚ ਉਹਨੂੰ ਤੜਕੇ ਦੇ ਵਿੱਚ ਤੇ ਉਹ ਹੋਰ ਥੋੜ੍ਹਾ ਵਧੀਆ ਰੰਗ ਆ ਜਾਂਦਾ ਕੜ ਕੜ ਕੇ ਪਾਣੀ ਦੇ ਨਾਲ ਉਹ ਮਾੜਾ ਜਿਆ ਪਾਣੀ ਦਾ ਤੜਕਾ ਵਿੱਚ ਪਾ ਦੀਏ ਨਾ ਪਾਣੀ ਤੜਕੇ ਦੇ ਵਿੱਚ ਤੇ ਉਹ ਲਾਲ ਰੰਗ ਆ ਜਾਂਦਾ ਉਹਦਾ ਵ ਵਧੀਆ ਤਰ੍ਹਾਂ ਜਦੋਂ ਆਪਾਂ ਮਸਾਲੇ ਪਾ ਦਿੰਦੇ ਹਾਂ ਮਿਰਚ, ਹਲਦੀ ਨਮਕ ਸਾਰਾ ਪਾ ਕੇ ਉਹ ਵਧੀਆ ਜਿਹਾ ਉਹਦਾ ਰੰਗਦਾਰ ਬਹੁਤ ਸੋਹਣਾ ਆ ਜਾਂਦਾ ਹੈ।
ਹਮ ਕੋਈ ਵੀ ਦੇਖੋ ਸਵਾਦ ਸਬਜੀ ਸੂਜੀ ਹੋਏ ਨਾ ਰੰਗ ਉਹਦਾ ਰੰਗਤ ਹੀ ਪਤਾ ਲੱਗ ਜਾਂਦਾ ਕਿ ਇਸ ਚੀਜ਼ ਸਵਾਦ ਹੈ ਨਹੀਂ ਹਨਾ ਕਈ ਵਾਰ ਰੰਗਤ ਵੀ ਦੱਸ ਦਿੰਦੀ ਚੀਜ਼ਾਂ ਦੇ ਨਾ ਸਵਾਦ ਆ।
ਹਾਂਜੀ। ਲਾਲ ਲਾਲ ਕੜ ਕੜ ਕੇ ਨਾ ਲਾਲ ਰੰਗਦੇ ਹੈ ਵਧੀਆ ਤਰ੍ਹਾਂ ਬਣਦਾ ਹੈ। ਰਾਜਮਾਂ ਫੇਰ ਉਹਨੂੰ ਬਾਅਦ ਚੋਂ ਗੁ ਕੁੱਕਰ ਖੋਲ ਕੇ ਰਾਜਮਾਂ ਤੜਕਾ ਵਿੱਚ ਪਾ ਕੇ ਉਸ ਤੋਂ ਬਾਅਦ ਨਾ ਫੇਰ ਦੋ-ਤਿੰਨ ਸੀਟੀਆਂ ਫੇਰ ਦੁਬਾਰਾ ਵਜਾਂਦੇ ਹੁੰਦੇੇ, ਫਿਰ ਉਹਨੂੰ ਸਿਮ ਗੈਸ ਤੇ ਫੇਰ ਉਹ ਥੋੜ੍ਹੀ ਦੇਰ ਉਹ ਤੜਕਾ ਪਾ ਕੇ, ਉਹ ਰਾਜਮਾ ਸੋਹਣੀ ਤਰ੍ਹਾਂ ਬਣਦੇ ਰਹਿੰਦੇ ਨੇਂ
ਹਾਂਜੀ ਜਾਂ ਮਤਲਬ ਸਿਟੀ ਦਾ ਨਾਲ ਲ ਵਕ ਮਤਲਬ ਪਾ ਕੇ ਥੋੜਾ ਗੈਸ ਤੇ ਸਿਮ ਗੈਸ ਤੇ ਬਣਿਆ। ਰਿਜਨ ਵਾਸਤੇ ਰੱਖਦੇ ਹਨਾਂ। ਬ ਹਾਜੀ, ਹਾਜੀ।
ਹਾਂਜੀ ਫੇਰ ਉਹ ਐ ਵਧੀਆ ਤਰ੍ਹਾਂ ਰਾਜਮਾਂ ਬਹੁਤ ਸਵਾਦ ਬਣਦੇ ਨੇਂ, ਕਿਸੇ ਵੀ ਮਹਿਮਾਨ ਅੱਗ ਅੱਗੇ ਵੀ ਰੱਖਿਆ ਹੈ ਨਾ ਹੈਂ ਸੋਹਣੀ ਰੰਗਤ ਵੀ ਆਈ ਹੁੰਦੀ ਹੈ ਬਹੁਤ ਸੋਹਣਾ ਲਗਦਾ ਬਾਅਦ ਚ ਉਹਦੇ ਉੱਪਰ ਥੋੜ੍ਹਾ ਹਰਾ ਧਨੀਆ, ਕਸਤੂਰੀ ਮੇਥੀ ਪਾ ਕੇ ਐ ਉਹਦੀ ਡਿਲੀਸ਼ੀਅਸ ਜਿਆ ਉਹਦਾ ਨਾਂ ਦੇਖਣ ਨੂੰ ਵੀ ਬਹੁਤ ਵਧੀਆ ਲੱਗਦਾ ਐ।
ਰਗ ਵੀ ਅੱਛਾ ਸਵਾਦ ਵੀ ਅੱਛਾ।
ਹਾਂਜੀ, ਇਸ ਤਰ੍ਹਾਂ ਅਸੀਂ ਰਾਜਮਾਂ ਬਣਾਣੇ ਆਂ।
ਠੀਕ ਏ, ਔਰ ਸ਼ਾਹੀ ਪਨੀਰ
ਹਾਂਜੀ, ਸ਼ਾਹੀ ਪਨੀਰ, ਸ਼ਾਹੀ ਪਨੀਰ ਬਣਾਣ ਵਾਸਤੇ ਪਹਿਲਾਂ ਕੜਾਹੀ ਦੇ ਵਿੱਚ ਪਾਣੀ ਪਾ ਦਿੱਤਾ ਉਹਦੇ ਵਿੱਚ ਜੋ ਵੀ ਅਸੀਂ ਮਸਾਲਾ ਤਿਆਰ ਕਰਨਾ ਨਾਂ
ਪਿਆਜ, ਟਮਾਟਰ ਜਿੰਨੇ ਵੀ ਅਸੀਂ ਲੈਣੇ ਨੇਂ ਲਸਣ, ਅਦਰਕ ਪਿਆਜ, ਟਮਾਟਰ ਉਹ ਸਾਰਾ ਆਪਾਂ ਇੱਕ ਕੜਾਹੀ ਦੇ ਵਿੱਚ ਉਹਨੂੰ ਪਾਣੀ ਪਾ ਕੇ
ਉਬਾਲੇ ਨੇਂ। ਅੱਛਾ ਜਿਸ ਤਰ੍ਹਾਂ ਤੁਸੀਂ ਉਬਾਲਣ ਵਾਸਤੇ ਕਹਿ ਰਹੇ ਹੋ ਮੈਂ ਦੇਖਿਆ ਸਾਡੇ ਨਾਲ ਵਾਲੇ ਉਹ ਜਿਸ ਤਰ੍ਹਾਂ ਨਾ ਸਭ ਕੁਛ ਥੋੜਾ ਜਿਹਾ ਤੇਲ ਜਿਆ ਪਾ ਕੇ ਉਸਦੇ ਚ ਫਰਾਈ ਕਰ ਲੈਂਦੇ ਆ ਸਾਰਾ ਕੁਛ
ਨਈਂ ਤੇਲ ਨਈਂ ਪਾਣਾ। ਕੜਾਹੀ ਦੇ ਵਿੱਚ ਪਾਣੀ ਪਾ ਕੇ ਅ ਥੋੜ੍ਹੇ ਜਿਹੇ ਕਾਜੂ ਵੀ ਪਾ ਲਈਦੇ ਨੇਂ
ਹਂ
ਚਾਹੇ ਇੱਕ ਮੋਟੀ ਲਾਚੀ ਪਾ ਲਈ ਦੀ ਐ ਨਾਲ ਉਹਦਾ ਨਾਂ ਥੋੜਾ ਸਵਾਦ ਵੱਖਰਾ ਆ ਜਾਂਦਾ, ਹਾਂਜੀ ਥੋੜੇ ਕਾਜੂ ਵੀ ਪਾਈ ਦੇਣੇ ਫਿਰ ਇਹਦੇ ਵਾਸਤੇ ਵਿੱਚ
ਅੱਛਾ, ਅੱਛਾ।
ਹਾਂਜੀ, ਉਹ ਸਾਰਾ ਉਹੀ ਕੜਾਹੀ ਦੇ ਵਿੱਚ ਜਿਹਦੇ ਵਿੱਚ ਪਿਆਜ਼, ਟਮਾਟਰ ਸਾਰਾ ਕੁਝ ਉਬਲਦਾ ਪਿਆ ਨਾਂ ਪਾਣੀ ਦੇ ਵਿੱਚ, ਵਿੱਚੇ ਨਾਲ ਕਾਜੂ ਵੀ ਪਾ ਲਈਦੇ ਤੇ ਇੱਕ ਮੋਟੀ ਇਲਾਚੀ ਪਾ ਲਈਦੀ ਐ ਨਾਲ ਕਿ ਥੋੜੇ ਵਾਹੀ ਵਾਦੀ ਨਾਂ ਹੋਵੇ, ਹਾਂਜੀ ਤੇ ਉਹਨੂੰ ਥੋੜੇ ਉਹਨੂੰ ਹਾਂਜੀ, ਉਹਨੂੰ ਪੰਦਰਾਂ- ਵੀਹ ਮਿੰਟ ਉਹਨੂੰ ਕੜਨ ਦਈ ਦਾ ਫੇਰ ਉਹਦੇ ਵਿੱਚ ਨਾਂ ਜਿਹੜਾ ਕੜ-ਕੱੜ ਕੇ ਉਹਦੇ ਚ ਨਾ ਲਾਲ ਟਮਾਟਰ ਜਿਹੜਾ ਹੁੰਦਾ ਟਮਾਟਰ ਦਾ ਥੋੜਾ ਜਿਹਾ ਗੁਦ, ਗੁਦਾ ਜਿਹਾ ਹੋ ਜਾਂਦਾ, ਉਹ ਪਤਾ ਚੱਲ ਜਾਂਦਾ ਕੀ ਇਹ ਟਮਾਟਰ ਗਲ ਗਿਆ। ਤੇ ਪਿਆਜ ਵੀ ਥੋੜ੍ਹਾ ਨਾਂ ਉਹ ਹਾਂਜੀ ਪਿਆਜ ਦੀ ਵੀ ਥੋੜ੍ਹੀ ਜਿਹੀ ਰੰਗਤ ਬਦਲ ਜਾਂਦੀ ਐ। ਮਤਲਬ ਕਿ ਸਾਡਾ ਮਸਾਲਾ ਉਬਲ ਗਿਆ ਸਾਰਾ ਫੇਰ ਉਹਨੂੰ ਠੰਡਾ ਕਰਨ ਲਈ ਰੱਖ ਲਈਦਾ ਘੰਟਾ ਕੁੂ ਥੋੜਾ ਪਿਆ ਰਵੇ ਉਹ ਠੰਡਾ ਹੋ ਜਾਂਦਾ। ਉਸ ਤੋਂ ਬਾਅਦ ਜਿਹੜਾ ਠੰਡਾ ਹੋ ਜਾਂਦਾ ਐ ਉਸ ਸਾਰਾ ਮਸਾਲਾ ਕੱਢ ਕੇ, ਆਪਾਂ ਮਿਕਸੀ ਚ ਉਹਨੂੰ ਗ੍ਰਾਇੰਡ ਕਰਨਾ ਹੁੰਦਾ।
ਅੱਛਾ ਮਿਕਸੀ ਗਰਾਇੰਡ ਕਰ ਲੋ
ਹਾਂਜੀ ਉਹ ਸਾਰਾ ਮਸਾਲਾ ਮਿਕਸੀ ਚ ਗ੍ਰਾਇੰਡ ਕਰਕੇ ਪੂਰਾ ਪਤ ਪਤਲਾ ਜਿਹਾ ਪੇਸਟ ਬਣ ਜਾਂਦਾ।
ਗ੍ਰਾਇੰਡ ਕਰਨ ਤੋਂ ਬਾਅਦ ਪੇਸਟ ਬਣ ਗਿਆ, ਫਿਰ ਉਹਨੂੰ ਆਪਾਂ ਤੜਕਾ ਲਾਈ ਦਾ ਦੂਸਰੀ ਕੜਾਹੀ ਲੈ ਕੇ। ਤੇਲ ਤੜਕ ਕੇ ਉਹਦੋਂ ਕਾੜ ਕੇ ਉਹਦੇ ਵਿੱਚ ਉਹਨੂੰ ਹਾਂਜੀ।
ਰਿਫਾਇੰਡ ਨਾਂ ਡਾਕਟਰ ਕਹਿੰਦੇ ਨੇਂ ਵਧੀਆ ਨੀਂ ਹੁੰਦਾ ਰਿਫਾਇੰਡ
ਹਾਂ ਨਈਂ ਜੀ, ਰਿਫਾਇੰਡ ਵਧੀਆ ਹਾਂ ਗੋਡਿਆਂ ਵਾਸਤੇ ਨਾਂ ਕਹਿੰਦੇ ਗ੍ਰਰੀਸ ਘੱਟ ਕਰ ਦੈਂਦਾ ਐ, ਅਸੀਂ ਵੀ ਸਰਸੋਂ ਦਾ ਤੇਲ ਸਰੋਂ ਦਾ ਤੇਲ ਹੀ ਵਰਤਦੇਆਂ।
ਹਾਂਜੀ ਫੇਰ ਸਰਸੋਂ ਦਾ ਤੇਲ ਨੂੰ ਅਹ ਕਾੜ ਕੇ, ਉਹਨੂੰ ਅਲੱਗ ਕੜਾਹੀ ਦੇ ਵਿੱਚ ਫੇਰ ਉਹਦੇ ਵਿੱਚ ਤੜਕਾ ਲਾਂਦੇ ਹਾਂ ਸਾਰਾ ਮਸਾਲਾ ਇਕੱਠਾ ਹੀ ਪਾ ਦਿੰਦੇ ਹਾਂ।
ਹਾਂਜੀ, ਹਾਂ ਫਿਰ ਪੁਨ ਲੋ ਚੰਗੀ ਤਰ੍ਹਾਂ,
ਹਾਂਜੀ ਫੇਰ ਉਹਨੂੰ ਹੋਲੀ ਗੈਸ ਤੇ ਉਹਨੂੰ ਸਿਮ ਗੈਸ ਤੇ ਕੱੜਦਾ ਰਹਿੰਦਾ ਕੱੜਦਾ ਰਹਿੰਦਾ ਮਸਾਲਾ ਸ਼ਾਹੀ ਪਨੀਰ ਦਾ। ਬਹੁਤ ਵਧੀਆ ਤਰ੍ਹਾਂ ਬਣ ਜਾਂਦਾ, ਉਹ ਕੱੜ -ਕੱੜ ਕੇ ਐ ਪਤਲਾ ਪੈਸਟ ਜਿਹਾ ਬਣ ਜਾਂਦਾਂ ਬਨ ਕੇ ਤੜਕਾ ਜਦੋਂ ਵਧੀਆ, ਤਰ੍ਹਾਂ ਲੱਗ ਗਿਆ ਉਹਦੇ ਚ ਮਿਰਚ ਮਸਾਲੇ ਸ਼ਾਹੀ ਪਨੀਰ ਮਸਾਲਾ ਆਦਾ, ਇੱਕ ਐਮ ਡੀ ਐਚ ਦਾ ਉਹ ਵੀ ਫੇਰ ਪਾ ਕੇ, ਕੇ ਹਾਂਜੀ, ਤੇ ਇਹਨੂੰ ਐ ਵਧੀਆ ਤਰ੍ਹਾਂ ਕਾੜ ਕੇ ਸੋਹਣੀ ਰੰਗਤ ਆ ਜਾਂਦੀ ਇਹਦੀ, ਹਲਦੀ ਮਿਰਚ ਨਮਕ ਮਸਾਲੇ ਪਾ ਕੇ, ਬਹੁਤ ਸੋਹਣਾ ਬਣ ਜਾਂਦਾ ਹੈ, ਫੇਰ ਉਸ ਤੋਂ ਬਾਅਦ ਇਹਦੇ ਵਿੱਚ ਥੋੜ੍ਹਾ, ਦੁੱਧ ਮਲਾਈ ਪਾਈ ਦੀ ਹੈ ਮਲਾਈ, ਮਲਾਈ ਪਾ ਲਈ ਦੀ ਹੈ, ਜਾਂ ਮੱਖਣ ਪਾ ਲਈਦਾ ਹਾਂਜੀ। ਤੇ ਕਰੀਮ ਨਾ ਸਿਹਤ ਪੇਟ ਵਾਸਤੇ ਨੁਕਸਾਨ ਕਰਦੀ ਏ ਕਰੀਮ ਹਾਂਜੀ ਅਸੀਂ ਕਰੀਮ ਨੀ ਪਾਦੇ ਹੈਗੇ ਇਸ ਲਈ ਅਸੀਂ ਮਲਾਈ ਪਾ ਲੈਂਦੇ, ਹਾਂਜੀ ਮਲਾਈ ਪਾ ਲੈਂਦੇ ਹਾਂ ਨਾਲ ਥੋੜ੍ਹਾ ਜਿਹਾ ਦੁੱਧ ਪਾ ਦਿੰਦੇ ਆਾਂ ਵਿੱਚ ਹੀ,
ਅੱਛਾ,
ਉਹ ਫੇਿਰ ਹਾਂਜੀ ਉਹ ਬਹੁਤ ਸੋਹਣਾ ਗਲ ਜਾਂਦਾ ਹੈ, ਮਸਾਲਾ ਬਹੁਤ ਵਧੀਆ। ਬਣ ਜਾਂਦਾ ਹੈ, ਫੇਰ ਉਸ ਤੋਂ ਬਾਅਦ ਉਹਦੇ ਵਿੱਚ ਪਨੀਰ ਦੇ, ਪੀਸਿਸ ਕਰਕੇ ਥੋੜੇ ਟੁਕੜੇ ਕਰਕੇ ਛੋਟੇ ਛੋਟੇ ਜਿੰਨੇ ਕੁ ਹਿਸਾਬ ਦੇ, ਫੇਰ ਪਾ ਕੇ ਉਹਨੂੰ ਉਬਾਲ ਦੇਈ ਦ ਉਬਾਲਾ ਦੇਈ ਦ ਉਹਦੇ ਚ ਹੀ,
ਅੱਛਾ ਜਿਸ ਤਰ੍ਹਾਂ ਕਈ ਨਾ ਮਤਲਬ ਪਨੀਰ ਦੇ ਜਿਹੜੇ ਪੀਸ ਹੁੰਦੇ ਟੁਕੜੇ ਹੁੰਦੇ ਆ। ਇਹਨਾਂ ਨੂੰ ਥੋੜਾ ਫਰਾਈ ਜਿਹਾ ਵੀ ਕਰ ਲੈਂਦੇ ਆ, ਹਲਕਾ ਜਿਹਾ ਤੁਸੀਂ ਵੀ ਕਰਦੇ ਹੋ।
ਨਹੀਂ ਉਹ ਫਰਾਈ ਕਰਕੇ ਨਾ ਹੈਵੀ ਬਣ ਜਾਂਦਾ ਪਨੀਰ, ਉਹ ਬਹੁਤ ਤੇ ਆਪਾਂ ਮਸਾਲਾ ਵੀ ਇਨਾ ਹੈਵੀ ਬਣਾਇਆ ਹੁੰਦਾ। ਉਹ ਫੇਰ ਖਾਧਾ ਨੀ ਜਾਂਦਾ ਫੇਰ ਉਹ ਨਾ,
ਹੈ ਵੀ ਬਣਾ ਕੇ ਵੀ ਚੰਗਾ ਨੀ ਹੈ।
ਹਾਂਜੀ ਤਾਂ ਉਹ ਚੰਗਾ ਨੀ ਹੈਗਾ। ਫੇਰ ਉਹ ਵੀ ਨਾ ਫਿਰ ਕਈਆਂ ਨੂੰ ਪੱਚਦਾ ਨੀ ਹੈਗਾ ਇੰਨਾ ਹੈਵੀ, ਵੀ ਜ਼ਿਆਦਾ ਵੀ, ਤਾਂ ਫੇਰ ਅਸੀਂ ਉਹਨੂੰ ਤੜਕ ਉਹਨੂੰ ਅਲੱਗ ਤੋਂ ਨਾ ਕੱੜਦੇ ਨਹੀਂ ਤੜਕ ਤੜਕਦਾ ਨੀ ਹੁ ਪਨੀਰ ਤੇ ਪੀਸ ਪੀਸ ਨੂੰ, ਅਸੀਂ ਸਿੱਧੇ ਹੀ ਉਹਨੂੰ ਕੜਾਹੀ ਚ ਪਾ ਕੇ ਸ਼ਾਹੀ ਪਨੀਰ ਦਾ ਉਹਦਾ ਟੇਸਟ ਹੀ ਵੱਖਰਾ ਆਦਾ ਹੈਗਾ ਫਿਰ,
ਹਾਂਜੀ-ਹਾਂਜੀ ਚਲੋ ਪੰਜ, ਸਾਡੇ ਘਰ ਮੈਂ ਮਹਿਮਾਨ ਆਣ ਗੇ ਨਾ ਮੈਂ ਇਹੀ ਚੀਜ਼ਾਂ ਬਣਾਵਾਂਗੇੇ।
ਹਾਂਜੀ,
ਹਾਂਜੀ ਇਹਦੇ ਪਾਪਾ ਵੀ ਕਹਿ ਰਹੇ ਸੀ, ਬੱਚਿਆਂ ਦੇ ਕਹਿੰਦੇ ਕੱਲ ਆਉਣਗੇ ਨਾ। ਕੋਈ ਚੰਗੀ ਚੀਜ਼ ਬਣਾ ਲਈ ਉਹ ਵਾਸਤੇ, ਮੈਂ ਕਿਹਾ ਚਲੋ ਮੈਂ ਭੈਣ ਜੀ ਰਹਿ ਲਵਾਂ ਕੋਈ ਬੰਦਾ, ਤਾਂ ਦੇਖੋ ਦੂਜਿਆਂ ਦੀ ਵੀ ਰਾਏ ਲੈ ਕੇ ਚੀਜ਼ ਹੋਰ ਸਵਾਦ ਬਣ ਜਾਂਦੀ ਹੈ। ਆਪ ਵੀ ਦੇਖੋ ਬਣਾਦੇ ਈ ਹਾਂ ਕਿਸੇ ਦੂਜੇ ਕੋਈ। ਪਤਾ ਲੱਗੇ ਤਾਂ ਹੋਰ ਸਵਾਦ ਆ ਜਾਂਦਾ ਹੈ।
ਇਹ ਤਾਂ ਹਾਂਜੀ ਚਲੋ ਭੈਣ ਜੀ ਫੇਰ ਕਦੀ ਲੋੜ ਹੋਵੇ ਫਿਰ ' ਦੁਬਾਰਾ ਕਦੀ ਫੋਨ ਕਰ ਲਿਓ ਪੁੱਛ ਲਿਓ ਸਤਿ ਸ੍ਰੀ ਅਕਾਲ ਜੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ